ਸਤਿ ਸ੍ਰੀ ਅਕਾਲ ਜੀ।
ਤੇ ਮੂੰਹ ਤੇ ਛਾਲੇ ਪਏਆ ਹਜੇ ਕਹਿੰਦੀ ਮੇਰੇ ਕੋਲ ਕਿਹਾ ਮੈਂ ਤਾਂ ਗਲਾਂ ਵੜ ਦੂੰਗੀ। ਥੋੜਾ ਸਾ ਤੋੜ ਕੇ ਲਿਆ, ਇੱਕ ਇੱਕ ਬੁਰਕੀ ਤੋੜ ਕੇ ਫੇਰ ਸਾਈਡ ਤੋਂ ਬਸ। ਬਸ ਰੱਖਦੇ ਰੱਖ। ਚੁੱਗੀ ਦੇ ਕੇ ਗਿਆ, ਬਿੱਜੂ ਲਾਈ ਹੋਣੀ ਹਾਂਜੀ।
ਹਜੀ ਹੈਲੋ
ਹਾਂ, ਹਾਂਜੀ-ਹਾਂਜੀ, ਹੋਰ ਕੀ ਕਰ ਰਹੇ ਹੋ
ਮਹਿੰਦੀ ਲਾ ਰਹੀ ਹਾਂ
ਅੱਛਾ-ਅੱਛਾ, ਕਿੱਥੇ ਹੱਥਾ ਤੇ ਸਿਰ ਤੇ?
ਹੱਥਾਂ ਚ ਉਹ ਆਈਏ ਇੱਕ ਮੇਰੀ ਕਲਾਇੰਟ ਲਗਾਉਣ ਵਾਸਤੇ
ਹਮ
ਅਜ ਉਹਦੀ ਅੱਜਜ ਐਨੀਵਰਸਰੀ ਆ, ਤੇ ਉਹ ਆਈ ਆ ਲਗਾਉਣ ਕੱਲ ਆ ਮਤਲਬ ਅੱਜ ਲਗਵਾਣ ਆਈ ਆ
ਅੱਛਾ
ਨਹੀ
ਹ ਹ ਹ ਹੋਰ ਉਹ ਇਨਾ ਦੀ ਪੂਆ ਕਿਤੇ ਸਮੋਸਾ ਲੈਕੇ ਆਇ ਹੋਣੀ ਤ ਤੋੜਕੇ ਕੇ ਦੇਖ ਲਈ ਥੋੜਾ
ਹਾਂਜੀ, ਉਹਨੇ ਕੱਲ ਹੀ ਫੋਨ ਕੀਤਾ ਸੀ, ਕਿ ਮੈਂ ਆਊਗੀ ਲਗਾਉਣ ਵਾਸਤੇ ਮੈਂ ਕਿਹਾ ਚੰਗਾ ਠੀਕ ਹੈ ਆਜੀ ਧਾਮੀ ਮੈਨੂੰ ਜਾਣਾ
ਅੱਛਾ-ਅੱਛਾ, ਹਮ ਵਧੀਆ ਲੁਗਾਉਂਦੀ ਐ?
ਮੈਂ ਲਗਾਉਂਨੀ ਹਾਂ
ਆਸ਼ਾ ਤੁਸੀਂ ਲਗਾਉਦੇ ਹੋ?
ਹਾਂਜੀ, ਮੇਰੇ ਕੋਲ ਆਈ ਲਗਾਉਣ ਵਾਸਤੇ
ਅੱਛਾ, ਮੈਂ ਨਾ ਮੈਂ ਆਪਣੀ ਬੇਟੀ ਨੂੰ ਦੇਣ ਡੀ ਫੋਨ ਮੈਂ ਥੋੜਾ ਸਾ ਨਾ ਮਾਰਕਿਟ ਜਾਣਾ, ਕੁਛ ਆਟਾ ਲੈਣ ਵਾਸਤੇ ਥੋੜਾ
ਹਾਂਜੀ ਚੰਗਾ, ਠੀਕ ਹੈ ਜੀ
ਹਨਾ ਮੈਂ ਆਪਣੀ ਬੇਟੀ ਨੂੰ ਦੇ ਦਤ, ਉਸ ਨਾਲ ਗੱਲ ਕਰ ਲਓ, ਮੈਂ ਲਾਉਂਦੀ ਹਾਂ, ਹਾਂਜੀ
ਹੈਲੋ, ਸਤਿ ਸ੍ਰੀ ਅਕਾਲ ਆਂਟੀ ਜੀ
ਸਤਿ ਸ੍ਰੀ ਅਕਾਲ ਬੇਟਾ
ਹੋਰ ਕੀ ਕਰ ਰਹੇ ਸੀਂ
ਮੈਂ ਮਹਿੰਦੀ ਲਵਾਉਣਡਈ ਆਂ
ਅੱਛਾ ਤੁਹੀਂ
ਹਾਂਜੀ ਇਕ ਆਈ ਹੈ ਦੀਦੀ ਲਗਾਉਣ ਵਾਸਤੇ ਮੇਰੇ ਕੋਲ, ਤੇ ਉਹਨੂੰ ਮਹਿੰਦੀ ਲਗਾਉਣਡੇ ਮੈੰ
ਓ ਅੱਛਾ
ਤੈਨੂੰ ਵੀ ਲਵਾਉਣਾ ਤੇ ਆ ਜਾਓ
ਆਂਦੀ ਆ ਥੋੜ੍ਹੀ ਦੇਰ ਤੇ
ਚਲ ਠੀਕ
ਹੋਰ, ਉਹ ਮੈਨੂੰ ਨਾ ਮਤਲਬ, ਐ ਨਹੀਂ ਮੈਂ ਆਹ ਪੁੱਛਣ ਵਾਲੀ ਸੀ ਕਿ ਤੁਹਾਡੇ ਕੋਲ ਕੋਈ ਲਗਵਾਨ ਆਏ ਜਾਂ ਫ ਤੁਸੀਂ ਲਗਾ ਰਹੇ ਹੋ
ਮੇਰੇ ਕੋਲ ਲਗਾਉਣ ਆਈ ਹੈ ਇਕ ਦੀਦੀ
ਅੱਛਾ, ਮੈਂ ਵੀ ਲਗਵਉਨੀ ਹਾਂ
ਹਾਂਜੀ, ਆ ਜਾਓ
ਹੁਣ ਮੈਂ ਤਾਂ ਪਹਿਲਾਂ ਹੀ ਲਾਈ ਹੋਈ ਆ
ਹੈਲੋ
ਮੈਂ ਜਾਣਾ ਤੇਰੇ ਕੋਲ
ਹੈਲੋ
ਹੈਲੋ
ਹਮ
ਹੁ ਹਾਂਜੀ, ਹਾਂਜੀ-ਹਾਂਜੀ, ਉਹ ਮੈਂਹਿੰਦੀ ਦਾ ਬੋਲ ਦਿੱਤਾ ਤੇ ਹੁਣ ਉਹਨੂੰ ਆਪਣਾ ਹੋਣ ਦਿਆ ਲਗਾਵਾਂ ਕਰ ਜਾਂਦੀ ਆ ਉੱਥੇ ਸਾਡੇ ਇੱਥੇ ਕੰੰਟੀ ਉਹ ਰਹਿੰਦੀ ਹੈ ਉਹ ਲਗਾਉਂਦੀ ਹੈ ਕੋਈ ਜਾਣਾ ਹੁਣ ਉਹਦੇ ਕੋਲ ਲਗਾਉਣ ਵਾਸਤੇ, ਉਹਨੂੰ ਚੈਨ ਨੀ ਆਉਂਦਾ
ਹਮ
ਕੋਈ ਭੱਜਣ ਡ ਆ ਹੁਣ ਮਹਿੰਦੀ ਲਗਾਉਣ ਵਾਸਤੇ ਮੈਂ ਨਾ ਤੁਹਾਨੂੰ ਬਚ ਲਗਾਉਂਦੀ ਹਾਂ, ਠੀਕ ਹੈ
ਹਾਂਜੀ -ਹਾਂਜੀ ਲ ਜਾਂਗਾ ਠੀਕ ਹੈ
ਚਾਹੀਦਾ ਹੀ ਥੋੜਾ ਸ ਲਓ
ਹਾਂਜੀ- ਹਾਂਜੀ ਚੰਗਾ